ਹਾਂਜੀ ਵਧੀਆ ਤੁਸੀਂ ਦੱਸੋ ਕਿਵੇ ਓ
ਮੈਂ ਵੀ ਠੀਕ ਹੈਗੀ ਹਾਂ ਹੋਰ ਸੁਣਾਓ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ
ਹਾਂਜੀ ਬਸ ਦੋ ਤਿੰਨ ਦਿਨਾਂ ਤੱਕ ਪੈ ਜਾਣਗੀਆਂ ਉਹ ਇਗਜਾਮ ਹੋਏ ਸੀ ਨਾ ਪ੍ਰੀ ਬਡ ਫਿਰ ਰਿਲਟ ਆਊਗਾ ਹਜੇ ਤਾਂ ਫਿਲਹਾਲ ਕੁਛ ਡਿਸਾਈਡ ਨੀ ਕੀਤਾ ਬੇਟੀ ਤਾ ਮੇਰੀ ਕਹਿ ਰਹੀ ਹੈ ਵਾਟਰ ਪਾਰਕ ਕੇ ਜਾਣਾ ਹੈ ਹਾਂਜੀ
ਅੱਛਾ ਜੀ ਬੱਚੇ ਕੀ ਕਹਿੰਦੇ ਨੇ ਕਿੱਥੇ ਜਾਣਾ ਛੁੱਟੀਆਂ ਤੇ ਬਾਅਦ ਵਿਚ ਪੈਂਦੀਆਂ ਨੇ ਬੱਚੇ ਤੇ ਪਹਿਲਾਂ ਹੀ ਅੱਛਾ ਅੱਛਾ ਵਾਟਰ ਪਾਰਕ ਹੀ ਨਹੀਂ ਨਹੀਂ ਜਿਵੇਂ ਬਾਹਰ ਪਾੜਾ ਤੇ ਜਿਵੇਂ ਉਹ ਤੇ ਵਾਟਰ ਪਾਰਕ ਤੇ ਚਲੋ ਬੱਚੇ ਚਲੇ ਇਹ ਉਹਨੂੰ ਤਾਂ ਗਿਣਦੇ ਨੀ ਨਾ ਬੱਚੇ ਉਹ ਕਹਿੰਦੇ ਨੇ ਸਾਨੂੰ ਲੈ ਕੇ ਕਿੱਥੇ ਜਾਓਗੇ ਬਾਹਰ
ਬਟ ਆਏ ਆ ਗਰਮੀ ਚ ਔਖਾ ਵੀ ਬੜਾ ਹੁੰਦਾ ਗਰਮੀਓ ਬਹੁਤ ਜ਼ਿਆਦਾ ਇਸ ਵਾਰ ਤਾਂ ਗਰਮੀ ਚ ਟਰੈਵਲਿੰਗ ਕਰਨੀ ਵੀ ਔਖੀ ਲੱਗਦੀ ਹੈ ਨਾ
ਆਹੋ ਹਾਂ ਮਨ ਤੇ ਇਹੀ ਹੁੰਦਾ ਕਿੱਥੇ ਮਾਊਂਟੇਨ ਏਰੀਆ ਤੇ ਜਾਓ ਪਹਾੜੀਆਂ ਕੁੜੀਆਂ ਤੇ ਜਿਵੇਂ ਮਨਾਲੀ ਕੋਈ ਵੀ ਜਗ੍ਹਾ ਹੋ ਸਕਦੀ ਹੈ ਉੱਥੇ ਪਰ ਉਹੀ ਹੈਗਾ ਕਿ ਸਭ ਜਗ੍ਹਾ ਟ੍ਰੈਫਿਕ ਇਨਾ ਮੌਸਮ ਦਾ ਹੋਇਆ ਪਿਆ ਚੇਂਜ ਕੁਛ ਪਤਾ ਨਹੀਂ ਲੱਗਦਾ ਪਿਆ।
ਟਰੈਫਿਕ ਫੇਰ ਹੁਣ ਇਦਾਂ ਹੀ ਹੁਣ ਛੁੱਟੀਆਂ ਹੋ ਜਾਣੀਆਂ ਟਰੈਫਿਕ ਇੱਕ ਤਾਂ ਜਾਮ ਬਹੁਤ ਰਹਿਣਾ ਏ
ਹਾਂ ਉਹੀ ਨਾ ਸਹੀ ਕਹਿ ਰਹੇ ਹੋ ਹਾਂ ਮੈਂ ਵੀ ਸਾਨੂੰ ਵੀ ਹੋ ਗਏ ਦੋ ਹਫ਼ਤੇ ਪਹਿਲੇ ਅਸੀਂ ਹੋ ਕੇ ਆਏ ਹਾਂ। ਗਏ ਸੀ ਮਸੂਰੀ ਤੇ ਬੜਾ ਬੁਰਾ ਹਾਲ ਬਾਈ ਟ੍ਰੈਫਿਕ ਚ ਹੀ ਘੱਟ ਤੋਂ ਘੱਟ ਸਾਢੇ ਚਾਰ ਘੰਟੇ ਇੱਕੋ ਜਗ੍ਹਾ ਖੜੇ ਰਹੇ ਆ ਗੱਡੀ ਚ ਸੋਚੋ ਤੁਸੀਂ
ਹਾਂਜੀ
ਔਖਾ ਹੋ ਜਾਂਦਾ ਟ੍ਰੈਫਿਕ ਵਿੱਚ ਨਾ ਜਾਣਾ ਤੇ ਹੈਗਾ ਉਹ ਤੇ ਵੇਖ ਕੇ ਲੱਗੇਗਾ ਕਿ ਜਿਵੇਂ ਸਾਰੇ ਦੇ ਸਾਰੇ ਲੋਕੀ ਇੱਥੇ ਹੀ ਆਏ ਪਏ ਨੇ ਘੁੰਮਣ ਅੱਜ
ਹਾਂਜੀ ਇਹ ਤਾਂ ਹੈਗਾ।
ਤਾਂ ਕਰਕੇ ਉਹੀ ਬੱਚੇ ਪਿੱਛੇ ਪੈ ਜਾਂਦੇ ਨੇ ਨਾ ਕਿ ਚਲੋ -ਚਲੋ -ਚਲੋ ਉਹਨਾਂ ਛੁੱਟੀਆਂ ਜਲਦੀ ਪੈ ਗਈ ਬੱਚਿਆਂ ਨੂੰ ਸਾਡੇ ਤੇ
ਹੋਰ ਕ ਐ ਚਲੋ ਪਹਾੜੀ ਇਲਾਕੇ 'ਚ ਬੱਚਿਆਂ ਦਾ ਵੀ ਜ਼ਿਆਦਾ ਕਰੇਜ਼ ਹੁੰਦਾ ਜਾਣ ਦਾ ਕਿ ਪਹਾੜੀ ਇਲਾਕੇ
ਹਾਂ -ਹਾਂ ਅੱਛਾ ਲੱਗਦਾ ਹੈ ਨਾ ਉਹ ਪਰ ਇਹ ਹੈਗਾ ਕਿ ਹੁਣ ਗਲੋਬਲ ਵਾਰਮਿੰਗ ਕਰਕੇ ਨਾ ਇੰਨਾ ਠੰਡਕ ਉਹ ਵਲੀ ਚੀਜ਼ਾਂ ਨੀ ਰਹੀਆਂ ਹੁਣ ਪੜ੍ਹਾਈ 'ਚ ਵੀ ਤੇ ਗਰਮੀ ਵੈਸੇ ਇੰਨੀ ਜ਼ਿਆਦਾ ਪੈ ਰਹੀ ਐ।
ਇਹ ਤਾਂ ਹੈ ਹਾਂਜੀ।
ਤਾਂ ਪਰ ਬੱਚਿਆਂ ਨੂੰ ਕੌਣ ਸਮਝਾਏ ਉਹ ਕਹਿੰਦੇ ਨੇ ਫਲਾਨਾ ਜਾ ਰਿਹਾ ਫਲਾਨਾ ਜਾ ਰਿਹਾ ਹਮ ਨ ਅਸੀਂ ਨੀ ਜਾਣਾ ਕੀ ਤੁ ਵੀ ਚਲੋ ਕੋਈ ਗੱਲ ਨੀ ਤੁਸੀਂ ਵੀ ਲੈ ਲੋ ਮਜ਼ੇ ਫਲਾਣੇ ਜਾ ਰਹੇ ਨੇ ਤੇ ਮੰਨਦੇ ਨਹੀਂ ਤੇ ਹੋ ਸਕਤੇ ਐਵੇਂ ਅੱਜ ਕੱਲ ਬੱਚੇ ਇਹ ਨੀ ਕਹਿੰਦੇ ਨਾਨੀ ਘਰ ਜਾਣਾ ਹੈ ਉਹ ਨੀ ਕਹਿੰਦੇ ਪਹਿਲੇ ਅਸੀਂ ਇਹ ਹੁੰਦੇ ਸੀ ਕਹਿੰਦੇ ਸੀ ਨਾਨੀ ਘਰ ਜਾਵਾਂਗੇ ਜੀ ਮੌਜ ਕਰਾਂਗੇ। ਹੁਣੇ ਕਿੱਥੇ ਅੱਜ ਕੱਲ ਨਾਨੀ ਮਾਮੇ ਬੁਲਾ ਕੇ ਵੀ ਰਾਜੀ ਫ ਉਹ ਵੀ ਕਹਿੰਦੇ ਨੇ ਜਾਓ। ਕਿੱਥੇ ਘੁੰਮ ਕਿਉ ਬਾਹਰ ਹੀ ਇਹ ਤੇ ਹੈਗਾ ਟਰੈਵਲ ਕਰਨਾ ਵੀ ਨਾ ਉਹੀ ਹੁੰਦਾ ਛੋਟੇ ਬੱਚਿਆਂ ਨਾਲ ਪਰ ਦਿੱਕਤ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਜਾਂ ਤਾਂ ਛੋਟੇ ਬੱਚੇ ਨੇ ਨਾ ਟੋਡਲਰਸ ਵਗੈਰਾ ਉਹਨਾਂ ਨਾਲ ਦਿੱਕਤ ਹੁੰਦੀ ਜ਼ਿਆਦਾ ਪਰ ਹਾਲੇ ਜਿਹੜੇ ਹੈਗੇ ਨੇ ਦਸ ਸਾਲ ਤੋਂ ਉੱਤੇ ਦੇ ਬੱਚੇ ਨੇ ਉਹਨਾਂ ਨੂੰ ਸਹੀ ਰਹਦਾ ਫਿਰ ਵੀ ਡਵਿੰਗ ਵਾਸਤੇ ਉਹ ਚੱਲ ਲੈਂਦੇ ਨੇ ਨਾ ਥੋੜ੍ਹਾ ਬਹੁਤ ਜਿਵੇਂ ਫਿਰ ਵੀ
ਹਾਂਜੀ
ਤੇ ਛੋਟੇ ਬੱਚਿਆਂ ਤੇ ਗੋਦੀਆਂ ਚੱਕ ਚੱਕ ਕੇ ਲੈ ਕੇ ਜਾਓ ਬੰਦਾ ਕਹਿੰਦਾ ਅਸੀਂ ਟਰੈਵਲ ਕਰਨ ਕੀ ਆਏ ਆ ਇਹਨਾਂ ਦੀ ਨੌਕਰੀ ਕਰਨ ਆਏ ਆਂ।
ਤੇ ਹੋਰ ਕਿਆ
ਮੇਰੇ ਤਾਂ ਵੱਡੇ ਬੱਚੇ ਤਾਂ ਵੀ ਨੀ ਮੰਨਦੇ ਹੈਗੇ ਉਹ ਵੀ ਦੁਖੀ ਕਰ ਦਿੰਦੇ ਮੈਂ ਕਿਹਾ ਤੁਹਾਨੂੰ ਲੈ ਕੇ ਨਹੀਂ ਆਣਾ ਚਾਹੀਦਾ। ਕਹਿੰਦੇ ਨੇ ਮੰਮੀ ਤੁਸੀਂ ਹਰ ਵਾਰੀ ਐਵੇਂ ਕਹਿੰਦੇ ਹੋ ਫੇਰ ਵੀ ਲੈ ਹੀ ਆਉਂਦੇ ਹੋ ਮੈਂ ਕਿਹਾ ਕੀ ਕਰੀਏ ਹੁਣ
ਲਿਜਾਣਾ ਤਾਂ ਫੇਰ ਹੁੰਦਾ ਉਹ ਹੈ ਫ ਜੇ ਨਹੀਂ ਲਿਜਾਵਾਂਗੇ ਫੇਰ ਔਖਾ ਹੁੰਦਾ।
ਹਾਂ, ਉਹ ਬੱਚੇ ਫੇਰ ਨਾਰਾਜ਼ ਹੋ ਜਾਂਦੇ ਨੇ ਨਹੀਂ ਲੈ ਫਿਰ ਕਹਿੰਦੇ ਆ ਚਲੋ ਕੋਈ ਗੱਲ ਨੀ ਦੋ ਚਾਰ ਦਿਨ ਇਹਨਾਂ ਨੂੰ ਵੀ ਸ਼ੌਕ ਹੈਗਾ ਫੇਿਰ ਅੱਜ ਸੋਸ਼ਲ ਮੀਡੀਆ ਤੇ ਫੋਟੋ ਵੀ ਤਾਂ ਪਾਣੀ ਨਾ ਜਰੂਰੀ ਹੈ ਨਾ ਅਸੀਂ ਵੀ ਗਏ ਹਾਂ ਇੰਸਟਾਗ੍ਰਾਮ ਉਹ ਐਪਾਂ ਅੱਜ ਕੱਲ੍ਹ ਹੈਈਆਂ ਨੇ ਉਹਦੇ ਜਦ ਤੱਕ ਉਹ ਪਾ ਨਾ ਨਾ ਆਪਣੀਆਂ ਸਟੋਰੀਆਂ ਤਾਂ ਤੱਕ ਉਹਨਾਂ ਨੂੰ ਚੈਨ ਨੀ ਪੈਂਦਾ ਫਿਰ ਬੱਚਿਆਂ ਨੂੰ ਵੀ ਅੱਜ ਕੱਲ ਵੇਖਾ ਵੇਖੀ ਵੀ ਤੇ ਬਹੁਤ ਹੋ ਗਿਆ ਨਾ ਹਾਲ ਤੇ ਪਰ ਐਸ ਵਾਰ ਲੋਕੀ ਐਵੇਂ ਵਖੀ ਅੱਛਿਆ ਕਿ ਬਾਹਰ ਇੰਡੀਆ ਤੋਂ ਬਾਹਰ ਕੱਢ ਜਾ ਰਹੇ ਨੇ ਇੰਡੀਆ ਵਿੱਚ ਜਾ ਰਹੇ ਨੇ ਪੰਜਾਬ
ਹਾਂਜੀ
ਪਹਿਲਾਂ ਤੇ ਹੈਗਾ ਸੀ ਲੋਕੀ ਬਾਹਰ ਦੇ ਪੈਕ ਵਗੈਰਾ ਬੜੇ ਬਣਵਾਉਂਦੇ ਸੀ ਛੁੱਟੀਆਂ ਜਾਂਦੇ ਸੀ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਵਾਸਤੇ ਹੁਣ ਨੀ ਹੈਗਾ ਇਸ ਵਾਰ ਜ਼ਿਆਦਾ
ਐਵੇਂ ਆ ਵੀ ਹੁਣ ਕੋਸਟਲੀ ਵੀ ਹੋਈ ਜਾਂਦਾ ਦਿਨੋ ਦਿਨ ਹੁਣ ਮਹਿੰਗਾਈ ਵਧੀ ਜਾਂਦੀ ਹੈ ਘੁੰਮਣਾ ਕਿਹੜਾ ਸੌਖਾ ਇੰਨੇ ਦਿਨ ਬਾਹਰ ਰਹਿਣਾ ਵੀ ਔਖਾ ਹੈ।
ਹਾਂਜੀ ਉਹਨਾਂ ਨੇ ਗੌਰਮੈਂਟ ਨੇ ਵੀ ਦੇਖੋ ਕਿੰਨਾ ਕੁਛ ਅਨਾਊਂਸ ਕਰਤਾ ਨਾ ਫਿਰ ਉਹ ਵੀ ਦੇਖਣਾ ਪੈਂਦਾ ਫਿਰ ਚੱਲਣਾ
ਹੋਰ ਕਿਆ
ਇਹ ਵੀ ਚੱਕਰ ਹੈ ਨਾ ਸਾਰਾ ਕੁਛ ਤੇ ਮਹਿੰਗਾ ਗੱਡੀਆਂ ਕਰਕੇ ਆਪਣੀ ਪਰਸਨਲ ਗੱਡੀ ਕਰਕੇ ਜਾਓ ਤੇ ਪੈਟਰੋਲ ਡੀਜ਼ਲ ਸਭ ਮਹਿੰਗਾ ਹੈਗਾ ਹੈ।
ਇਹ ਤਾਂ ਹੈ ਜਾਂ ਫਿਰ ਦੋ ਤਿੰਨ ਫੈਮਲੀਜ਼ ਹੋਣ ਇਕੱਠੀੀਆਂ ਫੇਰ ਹੋ ਸਕਦਾ ਹੈ
ਹਾਂ ਉਹ ਸ਼ੇਰੋ ਜਾਂਦਾ ਨਾ ਅੱਛਾ ਤੁਸੀਂ ਸ਼ੇਅਰ ਕਰਕੇ ਜਾਓ ਨਾ ਫਿਰ ਭਾਰ ਨੀ ਲੱਗਦਾ ਇੰਨਾ ਜ਼ਿਆਦਾ
ਹਾਂਜੀ
ਸ਼ੇਅਰਿੰਗ ਬੇਸਿਸ ਵਾਲਾ ਜ਼ਿਆਦਾ ਅੱਛਾ ਲੱਗਦਾ ਮੈਨੂੰ ਤੇ
ਔਰ ਉਹਦੇ ਵਿੱਚ ਇੰਜੋਏ ਇੰਜੋਏਮੈਂਟ ਵੀ ਜ਼ਿਆਦਾ ਹੁੰਦੀ ਵਧ ਨਾ
ਹਾਂ ਉਹ ਤੇ ਹੈਗਾ ਆ
ਹਾਂਜੀ ਹੂੰ
ਕੋਈ ਮੈਂ ਕ ਨਹੀਂ ਉਹ ਤੇ ਬੱਚੇ ਤਾਂ ਛੋਟੀ ਮੋਟੀ ਜਗਾ ਹੁਣ ਲੈ ਕੇ ਜਾਓ ਨੂੰ ਘਮਾਨ ਵਾਸਤੇ ਚਲੋ ਵਾਟਰ ਪਾਰਕ, ਲੈ ਜਾਂੇ ਆ ਫਲਾਨ ਗਾਰਡਨ, ਲੈ ਜਾਂਦੇ ਆ ਚਲੋ ਜੀ ਕੋਈ ਗੱਲ ਨ ਮੂਵੀ, ਵੇਖੋ ਓਨੂੰ ਤਾਂ ਬੱਚੇ ਕਾਉਟ ਹੀ ਨੀ ਕਰਦੇ ਨਾ
ਹੋਰ ਕਿਆ
ਉਹ ਕਹਿੰਦੇ ਨੇ ਇਹ ਕੀ ਹੈਗਾ ਇਹ ਤੇ ਅਸੀਂ ਆਪਣੇ ਸ਼ਹਿਰ ਚ ਘੁੰਮਦੇ ਪਏ ਹਾਂ ਇੱਥੇ ਥੋੜ੍ਹਾ ਹੈਗਾ ਹੈ ਬੈਗ ਜਦ ਤੱਕ ਬੈਗ ਪੈਕ ਨਹੀਂ ਹੋਣਗੇ ਤਾਂ ਤੱਕ ਉਹਨਾਂ ਨੂੰ ਮਜ਼ਾ ਨਹੀਂ ਆਉਂਦਾ ਬੈਗ ਪੈਕ ਕਰੋ, ਬਾਰ ਨਿਕਲੋ
ਹੋਰ ਕਿਆ ਹੈ।
ਇਹ ਚੱਕਰ ਹੈਗਾ ਹੋਰ ਸੁਣਾਓ ਤੁਸੀਂ ਤੁਹਾਨੂੰ ਵਸੇ ਕਿਹੜੀ ਜਗ੍ਹਾ ਅੱਛ ਲੱਗਦੀ ਹੈ ਘੁੰਮਣ ਟਰਵਲਿੰਗ ਵਸਤੇ ਸਹੀ
ਮੈਨੂੰ ਤਾਂ ਬਸ ਹਿਲ ਸਟੇਸ਼ਨ ਨੇ ਪਹਾੜੀ ਇਲਾਕਾ ਵਧੀਆ ਲੱਗਦਾ ਹੈ ਜ਼ਿਆਦਾ
ਅੱਛਾ ਅੱਛਾ ਕਦੀ ਗਏ ਹੋ ਨਾ ਪਹਿਲੇ ਗਏ ਹੋ ਤੁਸੀਂ ਵੀ
ਹਾਂਜੀ ਪਹਾੜੀ ਇਲਾਕੇ ਚ ਕਾਫੀ ਜਾਂਦੇ ਆ
ਹਾਂ ਉਹੀ ਮੈਂ ਕਿਹਾ ਅੱਛਾ ਲੱਗਦਾ ਨਾ ਉੱਥੇ ਇਹ ਤੇ ਹੈਗਾ ਸਕੂਨ ਲੱਗਦਾ ਜਦੋਂ ਰਸ਼ ਜ਼ਿਆਦਾ ਨਾ ਹੋਏ ਨਾ ਤੇ ਹੋਰ ਅੱਛਾ ਲੱਗਦਾ ਸਕੂਨ ਇੱਕਦਮ ਸ਼ਾਂਤੀ ਬੜਾ ਆਨੰਦ ਆਉਂਦਾ ਉੱਥੇ ਜਾ ਕੇ ਫਿਰ
ਹੋਰ ਬਾਕੀ ਕੋ ਟੈਂਸ਼ਨ ਵੀ ਨੀ ਨਾ ਹੁੰਦੀ ਪਿੱਛੇ ਦੀ ਬਿਲਕੁਲ ਵੀ ਫਿਰ ਹੂਹੂ ਤਦੀ ਅ ਦੋ ਤਿੰਨ ਦਿਨ ਆਏ ਆ ਫਿਰਰ ਟੈਂਸ਼ਨ ਫਰੀ ਰਹੋ ਬਸ ਇੰਜੋਏਮੈਂਟ
ਹਾਂ, ਉਹ ਤੇ ਹੈਗਾ ਹੀ ਆ ਫਿਰ ਨਾਲੇ ਟੈਨਸ਼ਨਾਂ ਤੇ ਕਦੀ ਮੁੱਕਣੀਆਂ ਨਹੀਂ
ਹੋਰ ਆ ਇਹ ਤਾਂ ਹੈ।
ਹੋਗਿਆ ਉਹ ਤੇ ਹੁਣ ਸਾਡੇ ਹੱਥ ਚ ਹੈਗਾ ਕਿ, ਅਸੀਂ ਆਪਣੀ ਲਾਈਫ ਨੂੰ ਕਿਵੇਂ ਇੰਜੋਏ ਕਰਨਾ ਹੈਗਾ, ਸਟਰ੍ਰੈਸ ਔਰ ਟੈਸ਼ਨ ਤੇ ਦੇਖੋ ਜਦ ਤੱਕ ਅਸੀਂ ਹੈਗੇ ਹ ਸਾਡੇ ਨਾਲ
ਨਾਲ ਇਹ ਹੈ ਇਹ ਤਾਂ ਹੈ ਹੋਰ ਉਹੀ ਸਟਰੈਸ ਫਰੀ ਕਰਨ ਲਈ ਤਾਂ ਫਿਰ ਇੰਜੋਏਮੈਂਟ ਜ਼ਰੂਰੀ ਹੈ।
ਪੈਂਦਾ ਬਈ ਸਾਡਾ ਦੇਖੋ ਮਾਇੰਡ ਵੀ ਰਿਲੈਕਸ ਜਾਂਦਾ ਹੈਗਾ ਸਕੂਨ ਜਾਂਦਾ ਹੈ। ਕਿ ਹਾਂ ਅਸੀਂ ਜਾਈਏ ਸ਼ਾਂਤੀ ਨਾਲ ਬੈਠੀਏ ਤਾਂ ਕਰਕੇ ਪਰ ਹੈਗਾ ਬੱਚਿਆਂ ਨਾਲ ਜਾ ਕੇ ਬਾਹਰ ਵੀ ਦੁਖੀ ਕਰਦੇ ਨੇ, ਜੋ ਮਰਜ਼ੀ ਹੋ ਬੱਚੇ ਬਹੁਤ ਤੰਗ ਕਰਦੇ ਨੇ
ਇਹ ਤਾਂ ਹੈ
ਕਈ ਵਾਰੀ ਤੇ ਬੰਦਾ ਕਹਿ ਹੀ ਦਿੰਦਾ ਕਿ ਹਾਂ ਅਸੀਂ ਐਵੇਂ ਆਏ ਹਾਂ ਬਾਪ ਬੱਚਿਆਂ ਨੂੰ ਲੈ ਕੇ ਤੇ ਇਹਨਾਂ ਨੇ ਇੱਥੇ ਵੀ ਦੁਖੀ ਤੇ ਕਰਨਾ ਸੀ ਸਾਨੂੰ ਬੱਚੇ ਛੋਟੇ ਹੁੰਦੇ ਨਾ ਮੰਦੇ ਨੀ ਹੈਗੇ ਨਾ ਤਾਂ ਕਰਕੇ
ਹੋ ਰ ਕਿਆ ਹੋਰ ਜੇ ਨਾ ਲਗ ਜਾਈਏ ਫੇਰ ਟੈਨਸ਼ਨ ਵੀ ਰਹਿੰਦੀ ਹੈ। ਵਈ ਬੱਚਿਆਂ ਨੂੰ ਨਹੀਂ ਲੇ
ਹਾਂ, ਉਹ ਫਿਰ ਬੱਚੇ ਕਿਥੇ ਛੱਡੋ ਤੁਸੀਂ? ਦੱਸੋ? ਅੱਜ ਕੱਲ ਐ ਵੀ ਤੇ ਹਾਲ ਐ ਨਾ ਕੋਈ ਦਿੱਕਤ ਪਰੇਸ਼ਾਨੀਆਂ ਬਥੇਰੀਆਂ ਨੇ, ਕੁਸ
ਹਾਂਜੀ।
ਮੈ ਤੇ, ਮੇਰੇ ਇੱਕ ਰਿਸ਼ਤੇਦਾਰ ਰਹਿੰਦੇ ਹੈਗੇ ਨੇ, ਮੈਂ ਤੇ ਬਾਹਰ ਵੀ ਆਊਟ ਆਫ ਇੰਡੀਆ ਵੀ ਹੋ ਕੇ ਆਈ ਹੋਈ ਆਂ। ਪਰ ਅੱਛਾ ਉੱਧਰ ਵੀ ਅੱਛਾ ਲੱਗਦਾ ਹੈਗਾ ਬਹੁਤ। ਮਤਲਬ ਉੱਥੇ ਕਹਿ ਰਹੇ ਇਹੋ ਜਿਹਾ ਕੋਈ ਇੰਨਾ ਹੋਸ਼ ਪੌਸ਼ ਨਹੀਂ ਜ਼ਿਆਦਾ ਕਿਉਂਕਿ ਬਾਹਰ ਦੀ ਕੰਟਰੀਆਂ ਵੀ ਦੇਖੋ ਸਭ ਤਰ੍ਹਾਂ ਦੀਆਂ ਹੈਗੀਆਂ ਨੇ, ਕਈ ਜਗ੍ਹਾ ਤੇ ਬਹੁਤ ਹੌਸ਼-ਪੌਸ਼ ਹੈਗਾ। ਕਈ ਜਗਾ ਬੜੇ ਅੱਛਾ ਹੈਗਾ, ਸ਼ਾਂਤੀ ਹੈਗੀ ਬਹੁਤ ਜ਼ਿਆਦਾ
ਹਾਂਜੀ।
ਤੇ ਉਹ ਅੱਛਾ ਲੱਗਦਾ ਹੈਗਾ, ਪਰ ਉੱਥੇ ਵੀ ਮੇਰੇ ਹੈਗੀ ਐ ਜਾਣਕਾਰ ਮਤਲਬ ਮੇਰੇ ਰਿਸ਼ਤੇਦਾਰੀ ਹੈਗੀ ਐ ਤੇ ਮੈਂ ਉੱਥੇ ਰਹਿ ਕੇ ਆਈ ਆਂ, ਥੋੜਾ ਥੋੜੇ ਮਹੀਨੇ। ਤੇ ਉ ਥੇ ਬੜਾ ਅੱਛਾ ਲੱਗਦਾ ਹੈਗਾ, ਕਈ ਵਾਰ ਜਾਓ ਨਾ। ਉਹ ਕਈ ਵਾਰੀ ਬੈਠੇ ਹੋ ਨਾ ਉਦ ਅਹ ਬੜਾ ਬ, ਮੈਮੋਰੀ ਬੜੀ ਯਾਦ ਆਂਦੀ ਕਿ ਹਾਂ ਉਹ ਵਲਾ ਅਸੀਂ ਗਏ ਸੀ, ਉਹ ਟਾਈਮ ਬੜਾ ਅੱਛਾ ਸੀ। ਅੱਛਾ ਲੱਗਦਾ ਸੋਚ ਕੇ ਕਈ ਵਾਰੀ। ਤੁਸੀਂ ਗਏ ਹੋ ਕਦੀ ਆਊਟ ਆਫ ਇੰਡੀਆ, ਟਰੈਵਲ ਕਰਨ ਵਾਸ
ਨਹੀਂ, ਆਊਟ ਔਫ ਇੰਡੀਆ ਤਾਂ ਨਈ ਗਈ ਕਦੇ।
ਨਹੀਂ, ਹੋਆਓਗੇ ਤੁਸੀਂ ਵੀ।
ਹੋਰ ਕਆ, ਨਈ ਗਈ ਨੀ ਕਦੇ ਵੀ।
ਹਾਂ ਨਹੀਂ ਵੈਸੇ ਕਹਿ ਰਹੀ ਆਂ, ਅੱਛਾ ਲੱਗਦਾ ਪਰ ਕਈ ਵਾਰੀ ਜਾਓ ਤਾਂ ਇੱਕ ਲਾਈਫ ਦਾ ਐਕਸਪੀਰੀੰਸ ਹੋ ਜਾਂਦਾ ਕਿ ਟ੍ਰੈਵਲ ਕਰੋ ਤੇ ਸਭ ਜਗ੍ਹਾ ਕਰਨਾ ਚਾਹੀਦਾ, ਹਰ ਤਰੀਕੇ ਦਾ।
ਹਾਂਜੀ।
ਛੋਟੀ ਤੋਂ ਛੋਟੀ ਜਗ੍ਹਾ ਤੇ ਵੀ ਜਾਓ, ਵੱਡੀ ਤੇ ਬੜੀ ਜਗ੍ਹਾ ਤੇ ਵੀ ਜਾਓ। ਬਈ ਤੁਸੀਂ ਕਹਿ ਸਕਦੇ ਓ ਕਿ ਅਸੀਂ ਟਰੈਵਲ ਦਾ ਮਤ ਲਬ ਇਹੀ ਹੁੰਦਾ, ਅਈ ਨੀ ਕਿ ਹਾਂ ਬਈ ਤੁਸੀਂ ਇੱਕ ਜਗ੍ਹਾ ਦੇ ਪਿੱਛੇ ਹੀ ਪੈ ਜਾਓ, ਉਹ ਵਾਲਾ ਸਵਾਦ ਨੀ ਆਂਦਾ ਫਿਰ।
ਹਾਂਜੀ, ਬਲ
ਜਗ੍ਹਾ ਜਾਣਾ ਚਾਹੀਦੈ, ਬੰਦਾ ਆਪਣਾ ਇੰਜੋਏਮੈਂਟ ਕਰਦਾ ਵੇਖਦਾ ਹੈਗਾ ਐ। ਕਿਉਂਕਿ ਜਿਹੜੀ ਜਿਹੜੀ ਤੁਸੀਂ ਜਗ੍ਹਾ ਤੇ ਜਾਓਗੇ, ਹਰ ਤਰ੍ਹਾਂ ਦਾ ਫੂਡ ਮਿਲੇਗਾ, ਹਰ ਤਰ੍ਹਾਂ ਦਾ ਕਲਚਰ ਮਿਲੇਗਾ ਤੁਹਾਨੂੰ।
ਹਾਂਜੀ, ਸਾਰੀ ਜਗ੍ਹਾ ਦਾ ਕਲਚਰ ਅਲੱਗ ਅਲੱਗ ਐ। ਸਾਰਾ ਕੁਛ ਅਲੱਗ ਐ।
ਖਾਣਾ ਬਿਲਕੁਲ ਡਿਫਰੈਂਟ ਹੈਗਾ, ਉਹ ਅੱਛਾ ਐਕਸਪੀਰੀਅੰਸ ਹੋ ਜਾਂਦਾ ਏ ਫਿਰ। ਕੋਈ ਨੀ ਤੁਸੀਂ ਵੀ ਬਣਾਓ, ਕਿੱਥੇ ਬਾਹਰ ਜਾਓ ਘੁੰਮਣ ਆਪਣਾ ਬੱਚਾ ਧਿਆਨ ਨਾਲ
ਹੋਰ ਕੀ
ਅੱਛਾ ਲੱਗੇਗਾ ਉਹਨਾ ਨੂੰ ਵੀ।
ਹਾਂਜੀ ਬਾਕੀ ਹੁਣ ਦੇਖਦੇ ਐਂ।
ਹਾਂ ਨਈ-ਨਈ ਕੋਈ ਨੀ, ਜਿਵੇਂ ਬਣੇਗਾ ਜਾਔ ਜਰੂਰ ਜਾਣਾ ਚਾਹੀਦਾ ਹੈਗੈ। ਐਈ ਤੇ ਲਾਈਫ ਟਾਈਮ ਐਕਸਪੀਰੀਅਂਸ ਹੁੰਦੇ ਨੇ ਹੋਰ ਕੀ, ਹੋਰ ਸਾਡੇ ਕੋਲ ਕਿਹੜੀ ਮੈਮ ਮੈਮਰਿਜ਼ ਹੈਗੀਆਂ ਨੇ ਐਈ ਸਭ ਹੁੰਦਾ ਐ ਬਸ।
ਹੋਰ ਕਿਆ ਫੇਰ ਤਾਂ ਯਾਦਾਂ ਈ ਬਸ ਰਹਿੰਦੀਆਂ ਨੇ ਫੇਰ ਵੀ ਇੱਥੇ ਗਏ ਸੀ, ਇੱਥੇ ਗਏ ਸੀ, ਇੱਥ ਇੱਥੇ ਵੀ ਬੈ ਆਂਦੇ।
ਹਾਂ ਬਿਲਕੁਲ ਸਈ ਗੱਲ ਕਹਿ ਰਏ ਔ। ਹਾਂ ਔ ਹੇ ਤੇ ਔ ਐ ਤੇ ਹੈਗਾ ਈ ਏ। ਪਰ ਇਹ ਹੁੰਦੈ ਕਿ ਸਰਦੀਆਂ ਵਿੱਚ ਨਾ ਜ ਕਿ ਜੇ ਠੰਡੀ ਜਗਾ ਜਾਔਗੇ ਤੇ ਉਹ ਗਰਮ ਕੱਪੜੇ ਚੱਕਣੇ ਬੜੇ ਔਖੇ ਲੱਗਦੇ ਨੇ।
ਔਹ ਫੇਰ ਉਹਨਾਂ ਦਾ ਭਾਰ ਜਿਆਦਾ ਹੋ ਜਾਂਦਾ ਨਾ, ਵੇਟ ਵੀ। ਗ ਗਰਮੀਆਂ ਆਲੇ ਰਖਣੇ ਸੌਖੇ ਆ ਫੇਰ। ਚਾਹੇ ਦੋ-ਤਿੰਨ ਵਾਧੇ ਚੱਕ ਲੋ, ਉਹ ਵੀ ਚੱਕੇ ਜਾਣਗੇ।
ਅਰੇ ਯਾਰ ਗਰਮੀਆਂ ਵਾਲੇ ਤਾਂ ਦੇਖੋ ਮੈਂ ਕਹਿ ਰਈ ਆਂ ਪੰਜ ਸੂਟ ਵੀ ਪਾ ਲੋਗੇ ਨਾ ਤੋ ਵੀ ਹ ਐ ਲੱਗਦਾ ਈ ਨੀ ਭਾਰ ਉਹਨਾਂ ਦਾ ਕਿਉਂਕਿ ਹਲਕੇ-ਹਲਕੇ ਸੂਤੀ ਹੁੰਦੇ ਨੇ ਉਹ, ਪਤਾ ਈ ਨੀ ਲੱਗਦਾ ਕੱਖ ਵੀ ਉਹਨਾਂ ਦਾ। ਕੋਈ ਨੀ, ਹਾਂ ਠੀਕ ਐ ਜੀ। ਔਕੇ ਜੀ, ਕਰਾਂਗੀ। ਠੀਕ ਐ, ਔਕੇ। ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਕਾਲ।